ਹੈਲੋ,
ਆਵਾਜ਼ ਆ ਰਹੀ ਹੈ ਨਾ, ਭੈਣਜੀ।
ਸਤਿ ਸ਼੍ਰੀ ਅਕਾਲ, ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ ਮੇਰੀ?
ਆ, ਆ ਰਹੀ, ਆ ਰਹੀ, ਆ ਰਹੀ ਹੈ, ਹੋਰ ਕੀ ਆ। ਚੱਲ,
ਅਸੀਂ ਤਾਂ ਠੀਕ ਆ, ਵਧੀਆ ਚੱਲ ਜਾ, ਤੁਸੀਂ ਤਾਂ ਦਸੋ, ਅਸੀਂ ਹੁਣ ਰੋਟੀ ਖਾਣ ਲੱਗਿਆ, ਰੋਟੀ ਬਣਾਉਣ ਲੱਗਿਆ।
ਅੱਛਾ, ਆਹੋ ਰੋਟੀ ਦਾ ਟਾਈਮ ਹੋ ਗਿਆ ਹਨਾ ਕੀ, ਬਣਾ ਰਹੇ,
ਅਸੀਂ ਇਹ, ਟਿੰਂਡੇ ਦੀ ਸਬਜ਼ੀ ਬਣਾਈ ਹੈ।
ਅਰੇ ਵਾਹ। ਟਿੰਡੇ ਮੈਂ, ਇੱਥੇ ਚੱਲਣ ਡ, ਟਿੰਡੇ ਪਰ ਮੈਂ ਹਜੇ ਤੱਕ ਬਣਾਏ, ਨਹੀਂ।
ਹਾਂ, ਉਹ ਸਵੇਰੇ ਟਿੰਡੇ ਵਾਲਾ ਆ ਗਿਆ ਸੀ, ਪਹਿਲੀ ਮਤਲਬ ਇੱਥੇ ਕਿ ਸੀਜਨਲ ਮਿਲਦਾ ਹੈ, ਨਾ ਸਭ ਕੁ ਐਵੇਂ ਤੇ ਟਿੰਡੇ ਵਾਲਾ ਆ ਗਿਆ ਸੀ, ਤੇ, ਸਾਰੇ ਆਸ ਪੜੋਸ ਵਾਲੇ ਵੀ, ਟਿੰਡੇ ਆਏ, ਟਿੰਡੇ ਆਏ, ਸਾਡੇਥ ਟਿੰਡੇ ਦਾ, ਬੜਾ ਚਾਅ ਹੋਇਆ। ਕਿੰਨੇ ਬੜੇ ਚਾਅ ਨਾਲ਼ ਖਾਦੇ ਆ।
ਅੱਛਾ, ਅੱਛਾ। ਇਸ ਜਿਸ ਚੰਗੀ ਤਰਾਂ।
ਹਾਂਜੀ, ਮੈਂਰੇ ਨਾਨੀ ਜੀ, ਬਣਾਉਣ ਸੀ ਧਨ ਹੁਣ ਬਣਾ ਆ, ਮੇਰੇ ਬਚਪਨ ਤੋਂ ਬੜੇ, ਸਾਡੇ ਘਰ ਚ ਸਾਰੇ ਹੀ ਚਾਵਲ ਨਾਲ ਖਾਂਦੇ ਨੇ, ਠਿੰਡੇ।
ਟਿੰਡੇ ਛੋਟੇ ਆ, ਕਿ ਵੱਡੇ ਆ?
ਛੋਟੇ, ਛੋਟੇ, ਟਿੰਡੇ,
ਹੈ, ਫਿਰ ਇਹਨੂੰ ਭਰ ਕੇ ਬਣਾਓ।
ਭਰ ਕੇ, ਕਿਵੇਂ?
ਹਾਂ, ਬਹੁਤ ਇਹ, ਆਪਣੇ ਕੋਲ, ਕੁਤਰਨ ਵਾਲਾ ਹੋਣਾ ਨਾ। ਜੇ, ਨਾ ਆਪਾਂ ਕੁਤਰੀ ਦਾ।
ਹਾਂਜੀ,
ਉਹਦੇ ਵਿੱਚ ਇੱਕ ਗੰਢਾ। ਔਰ ਲਸਣ, ਹਰੀ ਮਿਰਚੀ, ਤੇ ਇਹਨੂੰ ਕੁਤਰ ਲੈਣਾ ਹੱਥ ਨਾਲ, ਹੱਥਾਂ ਵਾਲੀ ਜਿਹੜੀ ਮਸ਼ੀਨ ਹੁੰਦੀ ਆ।
ਅੱਛਾ,
ਉਹਨੂੰ ਕੁਤਰ ਕੇ, ਕੱਢ ਲੈਣਾ ਪਲੇਟ ਵਿੱਚ।
ਹੂੰ।
ਤੇ ਬਾਅਦ ਵਿੱਚ ਲਾਲ ਮਿਰਚ, ਧਨੀਆ ਪਾਊਡਰ, ਨਮਕ,
ਥੋੜਾ ਮਤਲਬ ਚਿਕਨ ਮਸਾਲਾ ਥੋੜ੍ਹਾ ਜਿਹਾ ਹੋਏਗਾ ਤੇ ਪਾ ਲਿਓ ਨਹੀਂ ਤੇ ਕੋਈ ਲੋੜ ਨਹੀਂ।
ਇਹਨੂੰ ਸਭ ਮਿਕਸ ਕਰਕੇ ਨਾ ਇਹ ਕਸੂਰੀ ਮ ਮੇਥੀ ਹੋਣੀ ਆ।
ਹਾਂਜੀ।
ਉਹ ਥੋੜ੍ਹੀ ਮਿਕਸ ਕਰਕੇ ਤੇ ਇਹਨੂੰ ਭਰ ਕੇ ਨਾ, ਤੇ ਤੇਲ ਵਿੱਚ ਛੱਡ ਦਿਓ, ਕੜਾਹੀ ਚ। ਫੇਰ ਹੌਲੀ ਹੌਲੀ ਹੌਲੀ ਬਣੀ ਜਾਣੀ ਬਹੁਤ ਟੇਸਟੀ ਬਣਦਾ। ਦਹੀਂ, ਦਹੀਂ ਨਾ ਖਾਓ।
ਹਾਂ, ਅੱਛਾ ਬਣਾਉਣ ਮੈਂ ਬਣਾਉਣ ਹੀ ਲੱਗੀ ਸੀ ਉਹ ਨੌ ਵਜ ਜਿਵੇਂ ਤੁਹਾਨੂੰ ਬੋਲ ਨਾ ਚਲੋ ਅਜ ਨਵਾ ਕੁਛ ਖਾ ਲਵਾਂਗੇ ਭਰ੍ਹ ਕੇ ਆਂ ਤਾਂ ਕਦੀ ਟਰਾਈ ਕੀਤਾ ਨਹੀ ਅਸੀਂ, ਅੱਜ ਕਰ ਲੈਣਾ ਸਾਰੀ ਚੀਜ਼ਾਂ ਹੈਗੀਆਂ ਨੇ ਘਰ
ਹਾਂ, ਤੇ ਇਹ ਗੰਢੇ ਜਿਹੜੇ ਛੋਟੇ, ਗੰਢੇ ਹੁੰਦੇ ਆ ਨਾ ਛੋਟੇ -ਛੋਟੇ
ਹਾਂਜੀ, ਹਾਂਜੀ, ਹੈਗੀ
ਉਹ ਵੀ ਵਿੱਚ ਭਰ ਕੇ ਸੁੱਟ ਦਿਓ
ਹੂੰ ਤੇ ਗ੍ਰੇਵੀ ਨੇ ਐਵੇਂ ਸੁੱਕਾ ਹੀ ਸੁੱਕਾ ਹੀ ਬਣਾਉਣਾ ਕਿ ਨਾਲ ਗ੍ਰੇਵੀ ਵੀ ਕੋਈ ਅਲੱਗ ਤੋਂ
ਨਹੀਂ -ਨਹੀਂ ਗਰੇੇਵੀ ਨਹੀਂ, ਸੁਕਾ ਹੀ ਤੇਲ ਵਿੱਚ, ਤੇਲ ਵਿੱਚ ਨਾ ਕਰਨ ਨੂੰ ਪਾ ਕੇ
ਹੂੰ
ਹਾਂ ਉਹਨੂੰ ਫਰਾਈ ਵਿੱਚ ਉਹ ਕਰਨਾ
ਉਹਵੇ ਬਣਾ ਲਵਾਂਗੇ
ਹਮ ਜਿਸ ਤਰ੍ਹਾਂ ਆਪਾਂ ਬੈਂਗਣ ਨੀ ਉਹ ਭਰ ਕੇ ਬਣਾਈ ਦਾ, ਪਤਾ
ਹਾਂਜੀ ਬੈਂਕ
ਬਸ ਹਾਂ, ਉਸ ਤਰ੍ਹਾਂ ਹੀ ਭਰ ਕੇ ਬਣਾਉਣਾ ਹੈ ਇਹਨੂੰ ਤੇ ਦੀਮੀ ਆਂਚ ਤੇ ਬਣਾਉਣਾ ਇਹਨੂੰ ਫਾਸਟ ਨਹੀ ਰੱਖਣਾ ਫਿਰ ਇਹ ਕੇ ਅੰਦਰ ਤੱਕ ਪੂਰੇ ਐਂ ਗੱਲ ਜਾਂਦੇ ਆ ਇਹ ਬਣਾ ਕੇ ਵੇਖਿਆ ਟਰਾਈ ਕਰਿਓ ਤਾਂ ਮੈਨੂੰ ਦੱਸਿਓ ਬੜਾ ਟੇਸਟੀ, ਮਜ਼ਾ ਆਉਂਦਾ ਖਾਣ ਦਾ
ਹਾਂਜੀ ਦੱਸਾਂਗੇ ਕਿਵੇਂ ਬਣਦਾ ਬਣਾ ਕੇ ਤੁਸੀਂ ਦੱਸੋ ਸਵੇਰੇ ਕੀ ਖਾਦਾ ਸੀਗਾ ਤੁਸੀਂ ਨਾਸ਼ਤੇ ਚ ਨਾਸ਼ਤੇ
ਹੈਲੋ ਹੈਲੋ
ਹੈਲੋ
ਹਾਂ ਹੋਰ ਮੰਮਾ ਕੀ ਕਰ ਰਹੇ
ਨਾਸ਼ਤੇ ਤੇ ਕੀ ਖਾਦਾ ਸੀਗਾ ਤੁਸੀਂ
ਨਾਸ਼ਤੇ ਚ ਮੇਰਾ ਸਵੇਰੇ ਕੀ ਚੇਤਾ ਭੁੱਲ ਗਿਆ ਹਾਂ ਮੂੰਗੀ ਮਸਰਾ ਜੀ ਦਾਲ, ਪਰਾਂਠਾ ਔਰ ਦਹੀਂ
ਅੱਛਾ, ਦਾਲ ਨਾਲ ਪਰੌਂਠੀ ਸਾਡੇ ਇੱਥੇ ਵੀ ਜਦਾਦੂ ਅਸੀਂ ਐਵੇਂ ਨਾ ਦਾਲ ਸਵੇਰੇ ਨੀ ਬਣਾਉਦੇ ਰਾਤੀ ਜਦੋਂ ਦਾਲ ਬਣਾ ਨਾ ਤੇ ਬੱਚੇ ਉਹੀ ਦਾਲ ਨਾਲ ਸ- ਹਾਂਜੀ ਤੇ ਦਾਲ ਰਾਤੀ 'ਚ ਅਗਰ ਬਚ ਜਾਏ ਤਾਂ ਫਿਰ ਸਵੇਰੇ ਪਰਾਂਠੇ ਨਾਲ ਬਚ ਜਾ ਸੁਵਾਦ ਆਉਂਦਾ ਬੜਾ
ਹਮ, ਮਜ਼ਾ ਆਉਂਦਾ ਖਾਣ ਦਾ
ਦਾਲ ਤੇ ਪਰਾਂਠਾ ਤੇ ਨਾਲ ਚਾਹ ਪੀਂਦੇ ਹਾਂ ਅਸੀਂ ਤੇ ਤੁਸੀਂ ਦਹੀ ਦਹੀਂ ਖਾਂ ਚਾਹ ਪੀਂਦੇ ਹੋ, ਤੁਸੀਂ ਜੋ
ਹਾਂ ਚਾਹ ਵੀ, ਰੋਟੀ ਖਾਣ ਤੋਂ ਬਾਅਦ ਉਸੇ ਟਾਈਮ ਚਾਹ ਦਾ ਕੱਪ ਭਰ ਕੇ ਪੰਜਾਬੀ ਹੋਣ ਤੇ ਚਾਹ ਨਾ ਪੀਏ। ਚਾਹ ਤੇ ਚਾਹੀਦੀ -ਚਾਹੀਦੀ।
ਹਾਂਜੀ।
ਸਵੇਰੇ ਤੇ ਸਾਨੂੰ ਉੱਠੇ ਬਰਾਬ ਬਰ ਨਾ ਬਰੱਸ਼ ਕਰੀ ਦਾ ਪਹਿਲਾਂ ਚਾਹ ਦੇ ਪਤੀਲੇ ਵੱਲ ਵੇਖੀ ਦਾ
ਚਾਹ ਤੋਂ ਬਗੈਰ ਨੀਂਦ ਨਹੀਂ ਆਉਦੀ, ਚਾਹ ਦੀ ਲੱਤ ਲੱਗੀ ਹੋਈ ਹੈ
ਹਮ, ਚਾਹ ਚਾਹੀਦੀ- ਚਾਹੀਦੀ, ਸਾਰਾ ਦਿਨ ਸਾਡੇ ਚਾਹ -ਚਾਹ
ਗੁਰਦੁਆਰੇ ਤੁਹਾਡੇ ਘਰੋਂ ਨੇੜੇ ਦੂਰ ਹੈ ਥੋੜ੍ਹਾ
ਇੱਥੇ ਪੰਜਾਬ ਚ ਇਸ ਹੁੰਦਾ ਨਾ ਕਿ ਇੱਕ -ਇੱਕ ਮਤਲਬ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ ਹੁੰਦੇ ਆ ਨਾਲ ਨਾਲ ਹੀ ਹੁੰਦੇ ਆ। ਤੇ ਸਵੇਰੇ ਉੱਠਦੇ ਆ ਕਈ ਲੋਕੀ ਪੰਜ ਵਜੇ ਚਾਰ ਵਜੇ ਉੱਠ ਕੇ ਜਾਂਦੇ ਆ ਗੁਰਦੁਆਰੇ ਬੋਨਸ
ਪੰਜਾਬ 'ਚ ਐਵੇਂ ਹੀ ਲੱਗਦਾ ਤਾ ਨਹੀਂ ਅਸੀਂ ਜਦੋਂ ਇਹ ਪਾਰਟੀਸ਼ਨ ਹੋਇਆ ਸੀ ਤਾਂ ਇੱਥੇ ਸਾਰੀ ਟਰੱਕਾਂ ਮਹਾਰਾਸ਼ਟਰ ਵੱਲ ਆ ਗਈ ਸੀਗੀ ਨਾ ਜੇ ਤੇ ਅਸੀਂ ਮਹਾਰਾਸ਼ਟਰ ਲੱਗਦੇ ਐਵੇਂ ਲੱਗਦਾ ਕਿ ਅਸੀਂ ਕਿੱਧਰ ਫਸ ਗਏ ਹਾਂ ਫਿਰ ਗੁਰਦੁਆਰੇ ਜਾਣ ਨੂੰ ਇੱਕ ਇੱਕ ਦੋ ਦੋ ਘੰਟੇ ਇੱਥੋਂ ਦੂਰ ਸਾਡਾ ਇੱਧਰ ਗੁਰਦੁਆਰਾ ਮਤਲਬ ਮੈਂ ਰੋਜ਼ ਜਾਣਾ ਹੋਵੇ ਤੇ ਬੰਦਾ ਸੋਚ ਰੋਜ਼ ਜਾ ਹੀ ਨਹੀਂ ਸਕਦਾ ਟਰੈਫਿਕ ਵਗੈਰਾ ਹੁੰਦੇ ਨਾ। ਪੁਣੇ 'ਚ ਰਹਿਣਾ ਅਸੀਂ।
ਅੱਛਾ -ਅੱਛਾ।
ਤੇ ਸਾਡੇ ਤੋਂ ਇੱਕ ਘੰਟਾ ਦੂਰ ਹੈ ਗੁਰਦੁਆਰਾ।
ਹਾਂ ਇੱਥੇ ਤਾਂ ਨਜ਼ਦੀਕ ਆ ਸਾਡੇ ਵਲੋ ਪੰਜ ਛੇ ਘਰ ਛੱਡ ਕੇ ਗੁਰਦੁਆਰਾ। ਨਾਸਿਕ
ਉਹੀ ਅਸੀਂ ਗਏ ਸੀਗੇ ਨਾ ਪਿੱਛੇ ਅੰਮ੍ਰਿਤਸਰ ਆਏ ਸੀਗੇ ਦੇਖਿਆ ਸੀ ਉਹਦੀ। ਦਿਖਦਾ ਹੈ ਨਾ ਪੂਰਾ ਗੱਡੀ ਚੋਂ ਇਹ ਗੁਰਦੁਆਰਾ ਹੈ। ਦੋ ਗੁਰਦੁਆਰੇ ਤੇ ਅਸੀਂ ਤਾਂ ਗੁਰਦੁਆਰੇ ਬੱਚਿਆਂ ਨੇ ਨਾ ਗੁਰਦੁਆਰੇ ਗਿਣ ਦੀ ਕੰਪੀਟੀਸ਼ਨ ਹੀ ਲਾ ਲਈ ਸੀ ਬੜੇ ਗੁਰਦੁਆਰ ਨੂੰ ਉੱਥੇ
ਜਿਹੜੇ ਅ ਇੱਥੇ ਪਤਾ ਕਿਸ ਤਾਂ ਕਰਦੇ ਆ ਜਿਸ ਤਾਂ ਹੁਣ ਮੈਂ ਲੱਗ ਜਾਤਦੇ ਹੈ ਤੇ ਅਸੀਂ ਆਪਣਾ ਗੁਰਦੁਆਰਾ ਵੱਖਰਾ ਬਣਾ ਲਿਆ ਅਸੀਂ ਲੱਗ ਜਾਤੀ ਹਾਂ ਕਿਸਾਨ ਤਰਖਾਣ ਆ ਤੇ ਉਹਨਾਂ ਨੇ ਖਾਣਾ ਨੇ ਵੱਖਰਾ ਬਣਾ ਲਿਆ ਇਹ ਹਿਸਾਬ ਹਨ।
ਅੱਛਾ ਇਹ ਆ ਅੱਛਾ ਉਹੀ ਹਿਸਾਬਾਂ ਆ ਅੱਛਾ ਅੱਛਾ। ਤੇ ਤੁਸੀਂ ਕਿਹੜੇ ਪਿੰਡ ' ਰਹਿੰਦੇ ਹੋ ਪੰਜਾਬ 'ਤੇ
ਸਾਡਾ ਗੁਰਦਾਸਪੁਰ ਲੱਗਦਾ।
ਗੁਰਦਾਸਪੁਰ ਤੁਹਾਡੇ ਇੱਥੇ ਜੋ ਇਹ ਜੋ ਭਾਂਗੜਾ ਹੈ ਗਿੱਧਾ। ਭੰਗੜਾ ਹੈ ਜੋ ਵੀ ਸਾਡੇ ਡਾਂਸ ਦੇ ਜੋ ਵੀ ਤੁਹਾਡੇ ਵਨ ਬਚਪਨ ਤੋਂ ਹੀ ਖਾ ਲੈਂਦੇ ਸਕੂਲ ਚ ਕੇ ਐਵੇਂ
ਨਹੀਂ ਸਕੂਲੇ ਵੀ ਚੱਲਦੇ ਰਹਿੰਦੀ ਸਕੂਲੇ ਵੀ ਫੰਕਸ਼ਨ ਹੁੰਦੇ ਰਹਿੰਦੇ ਆ। ਕੋਈ ਵੀ ਫੰਕਸ਼ਨ ਹੋਇਆ ਤੇ ਭੰਗੜਾ ਗਿੱਧਾ ਇਹ ਹੁੰਦਾ ਹੀ ਹੁੰਦਾ।
ਇੱਥੇ ਤੇ ਮਾਰਾ ਹੈ। ਮਹਾਰਾਸ਼ਟਰ 'ਚ ਇੱਥੇ ਬੁੰਬੇ 'ਤੇ ਹੈਗੇ ਨੇ ਐਸੇ ਖਾਲਸਾ ਸਕੂਲ ਵਗੈਰਾ ਉੱਧਰ ਦੇ ਬੱਚਿਆਂ ਨੂੰ ਬੜਾ ਸੋਹਣਾ ਆਉਂਦਾ ਭੰਗੜਾ ਆਉਂਦਾ। ਗਿੱਧਾਂ ਕਰ ਲੈਂਦੇ ਨੇ। ਬੜੇ ਇੱਥੇ ਅਸੀਂ ਪੁਣੇੇ ਦੇ ਇੱਥੇ ਨਾ ਮੈਂ ਸਿੱਖਿਆ ਨਾ ਕਿਸੇ ਆਸ ਪੜੋਸ। ਉਹ ਆਉਣ ਦਾ ਸਾਨੂੰ ਗਿੱਦਾ ਹੀ ਨਹੀਂ ਆਉਂਦਾ ਕਰਨੇ।
ਚਲੋ ਆਉਗੇ ਪੰਜਾਬ ਚ ਨਾ ਫਿਰ ਤੁਹਾਨੂੰ ਸਿਖਾ ਦਾਂਗੇ।
ਨੀਤੀ ਜਾਤੀ 'ਤੇ ਪੁੱਛਦੇ ਨਾ ਐਸੇ ਭੰਗੜਾ ਤੇ ਗਿੱਦਾ ਕਹਿੰਦੇ। ਪੰਜਾਬੀ ਨੂੰ ਆਉਣਾ ਜਿਹਦੇ ਤੇ। ਕੋਈ ਵੀ ਐਵੇਂ ਪੁੱਛ ਲੈਂਦੇ ਨੇ ਮਰਾਟੇ ਇੱਥੇ ਥਾਂ ਤੇ ਆ ਤੇ ਤੁਸੀਂ ਪੰਜਾਬੀ ਹੋ ਤੇ ਤੁਹਾਡਾ ਗਿੱਧਾ ਛੋਣਾ ਤੁਹਾਡੇ ਗਿੱਦੇ ਤੇ ਕਿਆ ਨੀ ਇਹ ਬਚਪਨ ਤੋਂ ਸਾਨੂੰ ਕਿਸੇ ਨੇ ਸਕਾਇਆ ਨਹੀਂ ਨੀ ਤੇ ਕਹਿੰਦੇ ਨੇ ਐਵੇਂ ਕਿਵੇਂ।
ਅਸੀਂ ਕਿਸ ਤਰਾ ਦੱਸਦੀ ਹੈ ਕੇ ਤੈਨੂੰ ਹਮ। ਕਿ ਅਸੀਂ ਸਾਨੂੰ ਆਪ ਨੀ ਆਉਂਦਾ ਤੇ ਕਿਸ ਸਿਖਾ ਲਾਇਏ
ਓਹੀ ਤੇ
ਹੋਰ ਚਲੋ ਕੋਈ ਨੀ ਆਪੇ ਪਤਾ ਲੱਗ ਜਾਂਦਾ ਹੁੰਦਾ ਹੌਲੀ ਹੌਲੀ। ਹਾ ਨਈ
ਮੈਂ ਅੱਛਾ ਯੂਟੀਿਊਬ ਵੀਡੀਓ ਦੇਖ ਲੈਂਦੇ ਹ ਮੰਨਨਾ ਵਸ ਪਰਾਂਂਦੀਆਂ ਗਿੱਧ ਤਾਂ ਅਸੇ ਪਰਾਂਦੇ ਤੇ ਪਾਂਦੇ ਐਸੇ ਗਿੱਧਾ ਕਰਨ ਦਾ ਅਸੀ ਯੂਟੀਿਊਬ 'ਚ ਇਹ ਕਹਿੰਦੇ ਨੇ ਕਿ ਸਿੱਖ ਲਈਏ ਸਿੱਖ ਲਈਏ ਬਟ ਇਹਦਾ ਇ ਨਾ ਅੱਛੇ ਸ ਨਹੀਂ ਸਿੱਖਿਆ ਜਾਂਦਾ ਯੂਟਿਊਬ। ਤੋਂ ਵੀ ਮਤਲਬ ਉਹ ਪੈਰ ਕਿਵੇਂ ਵੱਜਦੇ ਨੇ ਉਹ ਆਉਂਦਾ ਹੀ ਨਹੀਂ ਹੈ ਕਰਨ ਲਈ। ਜਿਵੇਂ ਹੁੰਦਾ ਅਸੀਂ ਕਰ ਲਏ।
ਇੱਥੇ ਤੇ ਛੋਟੇ ਛੋਟੇ ਬੱਚਿਆਂ ਨੂੰ ਕਹਿ ਦੋ ਤੁਸੀਂ ਉਸੇ ਟਾਇਮ ਭਗਲਾ ਇੱਥੇ ਬੱਚੇ ਕੀ ਬੁੱਢੇ ਕੀ ਜੇ ਇਹਨਾਂ ਨੂੰ ਵਿਚਾਰਾਰੇ ਤੁਰਿਆ ਨੀ ਜਾਂਦਾ ਕਈ ਵੇਲੇ ਵਿਆਹ ਸ਼ਾਦੀ ਹੋਵੇ ਤੇ ਉਹ ਭੰਗੜਾ ਪਾਉਣ ਲੱਗ ਪ ਪੈਂਦੀ ਆ ਉਹ ਨੱਚਣ ਲੱਗ ਪੈਂਦੇ ਆ। ਸ਼ਾਦੀ ਦਾ ਤੇ ਇੱਥੇ ਪੰਜਾਬ ਚ ਹੀ ਮਜ਼ਾ। ਉਥੇ ਮਹਾਰਾਸ਼ਟਰ ਚ ਮੈਂ ਵੇਖਿਆ ਗਿਆ ਉੱਥੇ ਨਿ ਹੈਗਾ ਐਨਾ ਮਜ਼ਾ ਜਿਆ ਨਹੀਂ ਹੈਗਾ।
ਕਲਚਰ ਪੂਰਾ ਜੋ ਸਾਡਾ ਜ ਉਹ ਹੈਵੇ ਟਰਡੀਸ਼ਨ। ਉਹ ਕਰਦੇ ਹਾਂ ਬਟ ਉ ਸੀਸ ਹਿਸਾਬ ਨਾਲ ਜਿਵੇਂ ਪੰਜਾਬ ਤੇ ਹੁੰਦਾ ਹੋਏਗਾ ਉਸ ਹਿਸਾਬ ਨਾਲ ਅੱਗੇ ਹੀ ਨੀ ਹੋਇਆ ਨਾ ਮਤਲਬ ਬੱਚੇ ਤੋਂ ਬੱਚੇ ਤੋਂ ਬੱਚੇ ਇੱਥੇ ਤੋਂ ਹਿੰਦੀ ਬੋਲਣਾ ਵੀ ਚਾਲੂ ਹੋ ਗਿਆ। ਨੇ ਲੋਕੀ ਘਰ ਘਰ ਐਵੇਂ ਆ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ।
ਨਹੀਂ ਨਹੀਂ ਗ਼ਲਤ ਗੱਲ ਆ ਆਪਣੀ ਭਾਸ਼ਾ ਨਹੀਂ ਛੱਡਣੀ ਚਾਹੀ। ਚਲੋ ਇਹ ਇਹ ਮੈਨੂੰ ਨਾ ਆਵਾਜ਼ ਪੈਣ ਡਈ ਆ ਮੈਂ ਕਰਦੀ ਤੁਹਾਨੂੰ ਫੋਨ
ਹਾਂਜੀ ਠੀਕ ਹੈ ਠੀਕ ਹੈ ਬਾਤ।
ਹਾਂ ਓਕੇ ਬਾਅਦ ਸ਼ਾਮਾਂ ਨੂੰ ਕਰਦੀ ਮੈਂ ਤੁਹਾਨੂੰ
ਹਾਂਜੀ ਠੀਕ।
ਓਕੇ ਸਤਿ ਸ਼੍ਰੀ ਅਕਾਲ ਜੀ।